ਹਾਂਜੀ ਸਚੀ।
ਹਾਂਜੀ ਹੁਣ ਕਿਵੇਂ ਹੋ?
ਠੀਕ ਹੈ ਜੀ ਵਧੀਆ ਜੀ ਤੁਸੀਂ ਕਿਵੇਂ ਹੋ ਜੀ?
ਵਧੀਆ ਵਧੀਆ ਜੀ ਔਰ ਫੈਮਿਲੀ ਸਾਰੇ ਕਿਵੇਂ ਹੈ?
ਠੀਕ ਹੈ ਜੀ ਸਾਰਾ ਵਧੀਆ ਜੀ ਸਭ। ਉਸ ਸਹੀ ਹੈ।
ਅੱਜ ਮੈਮ ਆਪਣਾ ਟੋਪਿਕ ਹੈਗਾ ਮਹਿੰਗਾਈ ਤੇ।
ਹਾਂਜੀ।
ਹੁਣ ਤੁਸੀਂ ਤੁਹਾਡੀ ਰਾਏ ਚ ਜਿਵੇਂ ਹੁਣ ਮਹਿੰਗਾਈ ਵੱਧ ਰਹੀ ਹੋ ਉਸ ਬਾਰੇ ਤੁਹਾਡੀ ਕੀ ਰਾਏ ਹੈ ਜੀ।
ਮਹਿੰਗਾਈ ਤਾਂ ਬਹੁਤ ਜ਼ਿਆਦਾ ਹੈ ਜੀ ਮਹਿੰਗਾਈ ਕਾਰਨ ਤਾਂ ਸਭ ਕੁਛ ਮਹਿੰਗਾਈ ਕਾਰਨ ਹੀ ਹੋਤੇ ਹੈ। ਤੇ ਕਿਸੇ ਨੂੰ ਰੁਜ਼ਗਾਰ ਤਾਂ ਮਿਲ ਨਹੀਂ ਰਿਹਾ ਤੇ ਉਹਦੇ ਕਾਰਨ ਮਹਿੰਗਾਈ ਤਾ ਆਨੀ ਹੈ ਜੀ।
ਤੁਹਾਡੇ ਬਿਲਕੁਲ-ਬਿਲਕੁਲ ਸਹੀ ਐ ਜੀ ਤੁਹਾਡੇ ਜਾਂ ਧਿਆਨ ਚੋਂ ਮਤਲਬ ਹੁਣ ਮਹਿੰਗਾਈ ਕਿਸ ਕਾਰਨ ਵਧਦੀ ਐ ਜੀ।
ਮਹਿੰਗਾਈ ਤਾਂ ਮਤਲਬ ਜ਼ਿਆਦਾ ਮਤਲਬ ਆਹ ਰਾਜਨੀਤਿਕ ਇਹਨਾਂ ਨੇ ਵਧਾਈ ਹੋਏਗੀ ਮਤਲਬ।
ਹੁਣ ਤੁਸੀਂ ਮੰਨ ਕੇ ਚਲੋ ਜਦੋਂ ਜੀ ਹੁਣ ਕਰੋਨਾ ਆਇਆ ਯਾ ਕੋਈ ਹੋਰ ਬਿਮਾਰੀਆਂ ਆਈ ਆ ਉਸ ਤੋਂ ਬਾਅਦ ਦਿਨੋ-ਦਿਨ ਆਹ ਹੁਣੀ ਮਤਲਬ ਯੁੱਧ ਹੋਇਆ ਸੀਗਾ।
ਹਾਂਜੀ-ਹਾਂਜੀ।
ਯੂਧ ਤਾਂ ਬਦਲਾ ਆਪਣੇ ਤੋਂ ਹੈ ਨਹੀਂ ਹੋਰ ਦੇਸਾਂ ਚ ਹੋਇਆ ਸੀ।
ਜੀ ਹੋਰ ਇੱਧਰ ਮਤਲਬ ਅਮਰੀਕਾ ਜ ਹਾਂਜੀ। ਹਾਂਜੀ।
ਉਸਦਾ ਟੋਪਿਕ ਲਾ ਕੇ ਤੇ ਆਪਣੇ ਏਰੀਏ ਚ ਮੰਗਾਈ ਦੂ ਤਿੰਨ ਗੁਣੀ ਕਰਤੀ।
ਹਾਂਜੀ ਸੋਨਾ ਕਿੰਨਾ ਹੋ ਗਿਆ ਜੀ ਆ ਮਤਲਬ ਆਹ ਲੜਾਈ ਕਾਰਨ ਨੀ ਸੋਨਾ ਵਧੀਆ ਜੀ ਆ ਇੱਧਰ।
ਤੁਸੀਂ ਮੰਨਕੇ ਚਲੋ ਸੋਨਾ ਤਾਂ ਨੇ ਚਾਂਦੀ ਵੇਖੋ ਸੋਨੇ ਨੂੰ ਪਾਰ ਕਰਤੀ।
ਹਾਂਜੀ ਸਹੀ ਗੱਲ ਐ ਜੀ ਕੀ ਗਰੀਬ ਬੰਦਾ ਮਤਲਬ ਕਿਸੇ ਕਿੰਦਾ ਕਿਵੇਂ ਵਿਆਹ ਕਰਦੇ ਆ ਕਿਸੇ ਕੁੜੀ ਦਾ ਦੇਖੋ ਜੀ ਏਨੀ ਮਹਿਗਾਈ ਹੋ ਗਈ ਏ।
ਇੱਕ ਤੋਲਾ ਨੀ ਪਾ ਸਕਦਾ ਜੀ ਇੱਕ ਤੋਲਾ।
ਜੀ ਸਹੀ ਗੱਲ ਐ ਜੀ ਬਹੁਤ ਜ਼ਿਆਦਾ ਹੋ ਗਿਆ ਜੀ।
ਉਹ-ਉਹੀ ਗੱਲ ਨਾ ਪਾਵੇ ਤਾਂ ਫਿਰ ਅੱਜ-ਕੱਲ ਕੁੜੀ ਨੀ ਬਸਦੀ ਫਿਰ ਕਹਿੰਦੇ ਕਿ ਕੁਰਜੀਤਾ ਨੇ।
ਹਾਂਜੀ ਸਹੀ ਗੱਲ ਐ ਜੀ।
ਹੁਣ ਤੁਸੀਂ ਮੰਨ ਕੇ ਚਲੋ ਹਾਂਜੀ।
ਹਾਂਜੀ। ਆਹ ਤਾਂ ਮਤਲਬ ਰੀਤੀ-ਰਿਵਾਜ਼ ਐ ਜੀ ਕੁੜੀ ਨੇ ਐਵੇਂ ਸਿੱਧਾ ਕੋਈ ਮਤਲਬ ਤੋਰ ਵੀ ਨੀ ਸਕਦਾ ਮਾਂ ਪਿਓ ਤਾਂ ਮਤਲਬ ਚਾਹੁੰਦੇ ਆ ਵੀ ਕੁੜੀ ਨੂੰ ਕੁਛ ਦੇਵੇ ਪਰ ਮਤਲਬ ਪਰ ਓ ਵਿਚਾਰੇ ਕੀ ਕਰਨ ਮਹਿੰਗਾਈ ਐੰਨੀ ਹੋ ਗਈ ਕੀ ਕਰੇ ਵਿਚਾਰਾ ਰੋਟੀ-ਪਾਣੀ ਪੂਰੀ ਨੀ
ਮਹਿੰਗਾਈ ਬਿਲਕੁਲ ਸਹੀ ਐ ਜੀ ਬਿਲਕੁਲ ਸਹੀ ਗੱਲ ਤੁਹਾਡੀ ਮਹਿੰਗਾਈ ਇੰਨੀ ਵੱਧ ਗਈ ਤਾਂ ਬੰਦਾ ਕੁਛ ਕਰੇ ਮਤਲਬ ਦੋ ਪੈਸੇ ਜੋੜੇ ਨਾ ਤੋਂ ਵੀ ਨਹੀਂ ਜੋੜ ਸਕਦੇ ਬੰਦੇ ਹੁਣ ਹੁਣ ਆਪਣੀ ਜਿਹੜੀ ਮਿਡਲ ਫੈਮਿਲੀ ਐ ਗਰੀਬ ਫੈਮਿਲੀ ਐ। ਜੋ ਵੀ ਐ ਆਪਣੇ ਜਿਵੇਂ ਆਪਣੇ ਕੀ ਐ ਕਿ ਓ ਸਬਜ਼ੀ ਮੰਨ ਕੇ ਚੱਲੋ ਤੇ ਆਪ ਆਪਣੇ ਆਲੂ, ਪਿਆਜ, ਟਮਾਟਰ ਏ ਆਮ ਸਬਜ਼ੀ ਆਪਣੀ। ਜਿਹੜੀ ਆਪਾਂ ਪਰਚੇਜ ਕਰ ਸਕਦੇ ਆਂ ਤੇ ਘਰ ਚ ਲਾ ਸਕਦੇ ਆਂ।
ਹਾਂਜੀ-ਹਾਂਜੀ।
ਹੁਣ ਤੁਸੀਂ ਨਾ ਮੰਨ ਕੇ ਚੱਲੋ ਹੋਰ ਸਬਜ਼ੀ ਵੀ ਬਥੇਰੀ ਹੈਗੀ ਮਗਰ ਉਹਨਾਂ ਦੇ ਰੇਟ ਨਹੀਂ ਵੱਧਦੇ। ਜਿਹੜੀ ਮਤਲਬ ਆਪਣੇ ਮਤਲਬ ਯੂਜ ਕਰਦੇ ਨਾ ਆਲੂ, ਪਿਆਜ਼ ਹੋ ਗਏ, ਟਮਾ ਹੋਏ ਇਹਨਾਂ ਚ' ਨਾ ਦੋ-ਦੋ ਸੌ ਰੁਪਏ ਕਿੱਲੋ ਕਰ ਦਿੰਦੇ ਆ ਓ।
ਹਾਂਜੀ ਪਤਾ ਵੀ ਮਤਲਬ ਆਹ ਤਾਂ ਲੈਣੀ ਆ ਉਹਨਾਂ ਸਾ ਹਰੇਕ ਬੰਦੇ ਨੇ ਆਹ ਸਬਜ਼ੀ ਮੇਨ ਹੁੰਦੀ ਐ ਜੀ ਆਹ ਤਾਂ ਲੈਣੀ ਓ ਲੈਣੀ ਹੁੰਦੀ ਐ।
ਹਾਂਜੀ-ਹਾਂਜੀ ਬਿਲਕੁਲ ਸਹੀ ਐ ਜੀ ਕਿਉਂਕਿ ਇਹ ਤਾਂ ਮਤਲਬ ਆਮ ਐ ਜੀ। ਆਲੂ, ਪਿਆਜ ਹੈਗੇ ਇਹਨਾਂ ਦੇ ਬਿਨਾਂ ਕੋਈ ਸਬਜ਼ੀ ਬਣਦੀ ਨੀ।
ਹਾਂਜੀ ਸਹੀ ਗੱਲ ਐ ਜੀ ਤੇ ਗਰੀਬ
ਤੇ ਮਤਲਬ ਜਿਹੜੀ ਚੀਜ਼ ਆਪਾਂ ਯੂਜ ਕਰ ਰਹੇ ਆ ਨਾ
ਹਾਂਜੀ। ਬਹੁਤ ਜ਼ਿਆਦਾ ਜੀ ਆ ਸਰਕਾਰ ਰਾਜਨੀਤਿਕ ਵਿੱਚ ਹੋਇਆ ਜੀ ਸਾਰਾ ਸਰਕਾਰ ਬਸ ਮਤਲਬ ਬੰਦਿਆਂ ਰੋਜ਼ਗਾਰ ਨੀਂ ਦਿੰਦੀ ਮਹਿੰਗਾਈ ਹੋ ਗਈ ਐਨੀ। ਤੇ ਮਤਲਬ ਜੇ ਰੁਜ਼ਗਾਰ ਦੇ ਚੱਲ ਕੋਈ ਨੀ ਕੁਛ ਦਾ ਫ਼ਾਇਦਾ ਹੁੰਦਾ ਈ ਐ।
ਹੁਣ ਰੋਜ਼ਗਾਰ ਵੀ, ਰੋਜ਼ਗਾਰ ਵੀ ਦੇ ਦੇਨਾ, ਰੋਜ਼ਗਾਰ ਵੀ ਦੇਤਾ। ਤਾਂ ਉਹਨਾਂ ਦੀ ਮਸ, ਸੈਲਰੀ ਟੈਮ ਤੇ ਨੀ ਆਉਂਦੀ। ਸੈਲਰੀ ਟੈਮ ਤੇ ਆ ਗਈ ਤਾਂ ਪਰ ਡੇ ਤੇ ਚਾਰ ਸੌ-ਪੰਜ ਸੌ ਫਿਕਸ ਕਰ ਰੱਖੀ ਐ।
ਹਾਂਜੀ ਸਹੀ ਗੱਲ ਹੈ ਜੀ। ਤੇ ਆ ਸਿਲੰਡਰ ਕਿੰਨਾ
ਤੇ ਬਾਰਾਂ ਤੇਰਾਂ ਹਜ਼ਾਰ ਰੁਪਏ ਬਣਦੇ ਆ ਪੂਰੇ ਮਹੀਨੇ ਦੇ।
ਹਾਂਜੀ-ਹਾਂਜੀ ਸਹੀ ਗੱਲ ਹੈਗੀ ਏ।
ਤੇ ਔ ਘੱਰ ਦਾ ਖਰਚਾ, ਰਾਸ਼ਨ ਦਾ ਖਰਚਾ। ਤੁਸੀਂ ਮੰਨ ਕੇ ਚਲੋ ਤਿੰਨ-ਚਾਰ ਹਜ਼ਾਰ ਦਾ ਲੇਟ ਦਾ ਬਿੱਲ ਆਂਦਾ ਲਾਈਟ ਦਾ।
ਹਾਂ, ਆਉਂਦਾ ਐ ਜੀ ਤਾਂ ਹੀ ਤਾਂ ਬੀ ਇੱਕ ਜਣਾ ਜਿਵੇ ਕਰੇ ਇੱਕ ਜਣਾ ਬੰਦਾ ਕਮਾ ਕਮਾਵੇ ਨਾ ਤਾਂ ਮਤਲਬ ਪਾਰ ਨੀ ਪੈਂਦੀ ਜੀ, ਘਰਦੇ ਮਤਲਬ ਦੋਨੋਂ ਜੀ ਬਰਾਬਰ ਕਮਾਣ ਤਾਂ ਕਰਕੇ ਕੁਛ ਹੁੰਦੈ ਜੀ।
ਫੇਰ ਵੀ ਨੀ ਚੱਲਦਾ ਜੀ ਬੌਤ ਮੁਸ਼ਕ ਕ ਕਲਦੈ ਔਧਰੋਂ ਪੈਸੇ ਲੈ ਲੈਈਏ, ਏਧਰੋਂ ਕਰਜ਼ਾ ਲੈ ਲਿਆ, ਐਧਰੋਂ ਆ ਕਰ ਲਿਆ ਜ਼ਮੀਨ ਗਿਰਵੀ ਰੱਖਤੀ।
ਸਹੀ ਗੱਲ ਹੈ ਜੀ।
ਮਤਲਬ ਬੰਦਾ ਇੱਕ ਮਿਡਲ ਫੈਮਲੀ ਦਾ ਬੰਦਾ ਪੂਰੀ ਉਮਰ ਚ ਨਾਂ ਕਰਜ਼ੇ ਚ ਚੱਲਦੈ। ਬਿਆਜ ਤੇ ਲੈ ਲਿਆ ਬਿਆਜ ਭੜਦਾ ਹੀ ਰੈ ਜਾਂਦੈ।
ਹਾਂਜੀ-ਹਾਂਜੀ ਸਹੀ ਗੱਲ ਹੈ ਜੀ ਬਿਆਜ ਹੀ ਭਰਦਾ ਰਹਿੰਦਾ।
ਓਹ ਲਾਸਟ ਚ ਕੀ ਕਰਦੈ, ਮਹਿੰਗਾਈ ਕਾਰਣ ਫਾਂਸੀ-ਫੂਂਸੀ ਲੈ ਲੈਂਦਾ ਜੀ।
ਹਾਂ, ਆਈ ਆ ਜੀ ਸਹੀ ਬਾਤ ਆ। ਸਹੀ ਗੱਲ ਹੈ ਤਾਂ ਹੀ ਤਾਂ ਇੱਧਰ ਅੱਜ-ਕੱਲ੍ਹ ਜਿਆਦਾ ਸੁਸਾਇਡ ਏਧਰ ਜਿਆਦਾ ਹੀ ਹੂੰਦੀ ਪਈ ਐ ਜੀ। ਆਤਮ ਹੱਤਿਆ ਜਿਆਦਾ ਕਰਦੇ ਪਏ ਐ ਲੋਕੀ।
ਚਲੋ ਤੁਸੀਂ ਵੀ ਖੇਤੀਬਾੜੀ ਕਰਦੇ ਹੋ ਅਸੀਂ ਵੀ ਖੇਤ ਖੇਤੀਬਾੜੀ ਕਰਦੇ ਹਾ ਅਪਣੇ ਮਤਲਬ ਏਨਾ ਕੁਛ ਹੁੰਦਾ ਕਣਕ ਹੁੰਦੀ ਏ ਸਰੋਂ ਹੁੰਦੀ ਏ ਨਰਮਾ ਹੁੰਦੈ ਅਪਾਂ ਵੇਚ ਕੇ ਆਣੇ ਆਂ ਓਹਦਾ ਕਿੰਨਾ ਕੁ ਰੇਟ ਦਿੰਦੇ ਆ ਅਪਾਂ ਨੂੰ।
ਕੁਛ ਨੀ ਦਿੰਦੇ ਜੀ ਰੇਟ ਮਤਲਬ ਓਹੀ ਚੀਜ਼ ਅਪਣੇ ਕੋਲ ਆਵੇ ਤਾਂ ਕਿੰਨੀ ਮਹਿੰਗੀ ਕਰ ਦਿੰਦੇ ਐ। ਜਦੋਂ ਸਰਕਾਰ ਆਪਣੇ ਕੋਲ ਲੈਂਦੀ ਐ‌। ਤਾਂ ਮਤਲਬ ਸਸਤੇ ਰੇਟ ਤੇ ਲੇਂਦੀ ਐ ਜਦੋਂ ਅਪ ਆਈ ਸਬਜ਼ੀ ਅਪਾਂ ਬੋਲੀ ਕੇ ਜਾਂਦੇ ਆ ਅਗਰ ਜੋ ਸਸਤੀ ਹੁੰਦੀ ਏ ਜਦੋਂ ਅਪਣੇ ਕੋਲ ਆਪਾਂ ਲੈਣੀ ਹੋਵੇ ਤਾਂ ਮਤਲਬ ਔੰਦਾ ਡਬਲ ਤੀਗੁਣਾ ਕਰ ਦਿੰਦੀ ਐ ਜੀ ਰੇਟ।
ਅਸੀਂ ਵੀ ਨਾ ਇੱਕ ਵਾਰੀ ਨਾ ਬੈਂਗਣ ਬੀਜੇ ਜਿੱਥੇ ਖੇਤ ਚ ਤਿੰਨ ਵੀਗੇ ਸਾਡੇ ਅਸੀਂ ਸੇਲ ਕਰਕੇ ਆਏ ਸੀਗੇ ਸਵੇਰੇ ਪੰਜਾਹ ਹਪੇ ਸਠ ਪੈਸੇ।
ਹਾਂਜੀ।
ਓਹ ਜਦੋਂ ਲੈ ਕੇ ਆਏ ਇੱਕ ਕਿੱਲਾ ਵੀਹ ਰੁਪਏ ਕਿੱਲੋ।
ਇੰਨੇ ਮਹਿੰਗੇ ਕਰ ਦਿੱਤੇ ਤੁਹਾਡੇ ਕੋਲ
ਹਾਂਜੀ, ਔ ਔਣ ਤੁਸੀਂ ਮਹਿੰੰਗਾਈ ਤੇ ਵੇਖ ਕੇ ਜੇ ਚੱਲੋ ਸਿਲੰਡਰ ਵੇਖ ਲੋ ਕਿੱਥੇ ਪੰਜ ਸੌ ਰੁਪਏ ਦਾ ਸੀਗਾ ਤੇ ਹੁਣ ਹਜ਼ਾਰ ਰੁਪਏ ਦਾ ਕਰ ਰੱਖਿਐ।
ਤੇ ਹਾਂ ਤਾਂ ਮਤਲਬ ਆਹੀ ਤਾਂ ਫੇਰ ਕੱਚਾ ਥੋੜ੍ਹੀ ਪਕਾ ਕੇ ਖਾਣਗੇ, ਓਹ ਤਾਂ ਪਕਾ ਕੇ ਖਾਣਗੇ ਸਰਕਾਰ ਨੂੰ ਪਤੈ। ਬੇਂਦ ਤੋਂ ਬਿਨਾਂ ਉਨਾਂ ਦਾ ਮਤਲਬ
ਹੁਣ ਗਰਮੀ ਪੇ ਰੀ ਐ, ਐਨੀ ਗਰਮੀ ਹੁਣ ਗਰਮੀ ਪੇ ਰੀ ਐ ਨੌ ਵਜੇ ਤੋਂ ਬਾਦ ਬੰਦਾ ਬਾਰ ਕੱਢ ਨੀ ਸਕਦਾ। ਬੰਦਾ ਕੀ ਖਾਣਾ ਬਨਾ ਲੂਗਾ ਬਾਰ ਚੁਲੇ ਤੇ
ਜੀ, ਹਾਂਜੀ ਸਹੀ ਗੱਲ ਹੈ ਜੀ। ਤੇ ਖਾਣਾ ਕੀ ਬਣਾਵੇ ਅੱਜ-ਕਲ੍ਹ ਓਹ ਲੱਕੜਾਂ ਵੀ ਬੌਤ ਮਹਿੰਗੀਆਂ ਐਂ ਜੀ ਸਾਰਾ ਕੁਛ ਸਾਰਾ ਸਿਸਟਮ ਮਹਿੰਗਾ ਜੀ ਸਭ ਕੁਛ ਪਸੂ ਕੋਈ ਰੱਖਦੇ ਨੀ। ਤੇ ਪਹਿਲਾਂ ਪੁਰਾਣੇਆ ਜਮਾਨੇਆ ਚਲੋ ਬੰਦੇ ਮਤਲਬ ਲੇਡੀਜ਼ ਪਸੂ ਰੱਖਦੇ ਸੀ ਚਲੋ ਔੰਦਾ ਗੋਹਾ ਗਾ ਮਤਲਬ ਹੁੰਦਾ ਸੀ ਚਲੋ ਕੋਈ ਨੀ ਚੁੱਲ੍ਹੇ ਤੇ ਬਾਲ ਲੈਂਦੀ ਸੀ- ਕਬਜ਼ੀ ਫੁਬਜ਼ੀ ਕਰ ਲਏ ਹੁਣ ਸਾਰਿਆਂ ਨੂੰ ਪਤੈ ਓ ਨਾ
ਚਲੋ, ਔੰ ਜੇੜੀ ਘਰ ਜਿੰਮੇਵਾਰੀ ਜਿਨੀ ਹੈ। ਹੋਰ ਕੋਈ ਸਮਾਨ ਹੈ ਗੁੜ ਹੈਗਾ, ਸਬਜ਼ੀਆਂ ਹੈਗੀ ਨਾ। ਹੁਣ ਤਾਂ ਆਪਾਂ ਨੂੰ ਜਿਵੇਂ ਰੀ ਸਹੀ ਰੇਟ ਤੇ ਮਿਲ ਰੀ ਐ ਪੰਦਰਾਂ ਰੁਪਏ ਕਿੱਲੋ ਮਿਲ ਰਹੀ ਐ ਵੀਹ ਰੁਪਏ ਕਿੱਲੋ ਮਿਲ ਰੀ ਐ। ਤੁਸੀਂ ਮੰਨਕੇ ਚੱਲੋ ਇੱਕ ਮੀਨਾ, ਪੰਜ ਮੀਨੇ ਮੰਨ ਕੇ ਚੱਲੋ ਇਨਾਂ ਤੋਂ ਜੀ ਐੱਸ ਟੀ ਲੱਗੂਗੀ।
ਜੀ ਐਸ ਟੀ ਤਾਂ ਸਾਰਿਆਂ 'ਤੇ ਹੈਗੀ ਏ ਜੀ। ਸਾਰੇ ਚੀਜ਼ਾਂ-
ਹੁਣ ਸਬਬੀਆਂ-ਸਬਜ਼ੀ ਤੇ ਲਾ ਦੇਣਗੇ, ਸਬਜ਼ੀ ਤੇ ਲਾ ਦੇਣਗੇ, ਸਬਜ਼ੀ ਲੈਣਗੇ ਪੰਦਰਾਂ ਰੁਪਏ ਕਿੱਲੋ ਐ। ਤਾਂ ਸੱਤਰੇ ਰੁਪਏ ਕਿਲੋ ਮਿਲੂਗੀ।
ਤਾਂ ਕਹਿੰਦੇ ਹੈ ਜੇੜੇ ਪਿੰਡ 'ਚ ਆਂਦੇ ਐ ਸਬਜ਼ੀ ਦੇਣ ਓ ਕੇਂਦੇ ਸਾਨੂੰ ਜੀ ਐੱਸ ਟੀ ਲੱਗਦੀ ਐਗੀ ਆਉਦੇ ਅਸੀਂ ਓਥੇ, ਮਤਲਬ ਦੇ ਕੇ ਆਉਂਦੇ ਖਰਚਾ ਪਾਣੀ। ਤਾਂ ਕਰਕੇ ਕੇਂਦੇ ਸਾਨੂੰ ਇੱਥੇ ਆਉਂਦਿਆ-ਆਉਂਦਿਆ ਸਾਨੂੰ ਮੈਂਗੀ ਹੋ ਜਾਂਦੀ ਏ ਸਬਜ਼ੀ। ਬੋਲੀ ਦੀ ਤਾਂ ਸਸਤੀ ਹੁੰਦੀ ਐ ਪਰ ਅਸੀਂ ਲਖ- ਆਉਂਦੇ ਆ ਓਥੇ ਅਸੀਂ ਕਟਾਉਂਦੇ ਆ ਸਾਰਾ ਕੁਛ। ਬਾਅਦ 'ਚ ਇੱਥੇ ਆਉਂਦੀ ਉਦੋਂ ਮਹਿੰਗੀ ਤਾਂ ਅਸੀਂ ਵੇਚਣੇ ਹੁੰਦੀ ਆ, ਸਾਡਾ ਮਤਲਬ ਖਰਚਾ ਪੂਰਾ ਨੀ ਹੁੰਦਾ ਜੇ।
ਹਾਂਜੀ-ਹਾਂਜੀ, ਬਿਲਕੁਲ ਸਈ ਗੱਲ ਆ ਜੀ।
ਸਈ ਗੱਲ ਐ।
ਹੋਰ ਵੇਖ ਲੋ, ਤੁਸੀਂ ਹੁਨ ਐ ਦੋਆਯਾ ਵੇਖ ਲਓ ਜੀ।
ਦੋਆਯਾ ਤੇ ਬੱਚੇ ਦੀ ਪੜ੍ਹਾਈ 'ਤੇ ਜੀ ਕਿੰਨਾ ਖਰਚਾ ਹੈਗਾ ਜ, ਇੱਕ ਬੱਚੇ ਨੂੰ ਜੇ- ਪੜ੍ਹਾਈਏ ਨਾ ਵਧੀਆ ਮਤਲਬ ਉਨੂੰ ਵਧੀਆ ਸਕੂਲ ਚ'ਲਾਈਏ ਵਧੀਆ ਮਤਲਬ ਉਨੂੰ ਮਤਲਬ ਜੇ ਬਾਜ਼ਾਰ 'ਚ ਪਿੰਡ ਦਾ ਮੁੰਡਾ ਜੋ ਉਨੂੰ ਆਪਾਂ ਬਜ਼ਾਰ ਤੇ ਲਾ ਦਿੱਤਾ, ਕਰਇਆ ਹੀ ਏਨਾ ਮੈਂਗਾ ਹੋਗਾ ਛੇ-ਸੱਤ ਪੰਜਾਹ ਦਾ ਮਤਲਬ ਮਹੀਨੇ ਦਾ ਕਰਾਇਆ, ਤੇ ਹੁਣ ਫੀਸ ਹੋ ਗਈ, ਐਡਮਿਸ਼ਨ ਹੋ ਗਿਆ, ਸਾਲ ਦਾ ਡੇਢ ਲੱਖ ਤੱਕ ਇੱਕ ਬੱਚੇ ਦੇ ਐਡ ਮਤਲਬ ਖਰਚਾ ਹੁੰਦਾ ਜੀ। ਫਿਰ ਪੜ੍ਹਾਈ ਏਨੀ ਮੈਂਗੀ ਏ, ਜੇ ਪੜ੍ਹਾਈ ਅੱਜ-ਕੱਲ੍ਹ ਬੱਚੇ ਨੂੰ ਨਾ ਕਰਾਈਏ ਤਾਂ ਫਿਰ ਅੱਗੇ ਜਾ ਕੇ ਬੱਚਾ ਮਤਲਬ ਫਿਰ ਅੱਗੇ-
ਓ ਬੱਚੇ ਨਾ ਫੇਰ ਆਪਾਂ ਨੂੰ ਕੋਸਦੇ ਆ ਕਿ ਮਤਲਬ ਕੀ ਤੁਸੀਂ ਮੈਨੂੰ ਪੜ੍ਹਾਇਆ ਨੀ।
ਹਾਂਜੀ, ਵੱਡਾ ਕੋਰਸ ਨੀ ਕਰਾਇਆ ਆ ਨੀ ਕਰਾਇਆ ਬੰਦਾ ਵਚਾਰਾ ਕੀ ਕਰੇ।
ਜੇੜਾ ਮਤਲਬ ਫੀਸ ਹੈਗੀ ਨਾ ਬਾਰਵੀਂ, ਤੇਰਵੀਂ ਦੀ ਜੇੜੀ ਫੀਸ ਹੈਗੀ ਐ ਬੀ ਏ ਚ ਸਟਡੀ ਏ ਚ ਅਕਾਊਂਟ ਹੁਣ ਤਾਂ ਪੇਲੀ-ਦੂਜੀ ਕਲਾਸ ਚ' ਐ।
ਹਾਂਜੀ, ਸਈ ਗੱਲ ਐ ਜੀ-ਸਈ ਗੱਲ ਐ।
ਉਨਾਂ ਚੋਂ ਕਿਤਾਬਾਂ, ਬੁੱਕ
ਹਾਂਜੀ-ਹਾਂਜੀ-ਹਾਂਜੀ-ਹਾਂਜੀ। ਬੋਤ ਮੈਂਗਾ ਜੀ-ਬੋਤ ਮੈਂਗਾ ਜੀ ਬੋਹਤ ਪਰ ਬਚਨ ਤਾਂ ਫਿਰ ਹਰ ਕੋਈ ਮਤਲਬ ਐਵੇਂ ਚਾਉਂਦਾ ਵੀ ਮੇਰਾ ਬੱਚਾ ਮਤਲਬ ਵਧੀਆ ਹਾਈ ਸੁਸਾਇਟੀ -ਚ ਪੜ੍ਹੇ। ਤੇ ਮਤਲਬ ਵਧੀਆ ਕੱਪੜੇ ਪਾਣ। ਆਪਾਂ ਮਤਲਬ ਹਰ ਕੋਈ ਚਾਉਂਦਾ ਏ, ਮੇਰਾ ਬੱਚਾ ਵੀ ਕਿਸੇ ਚੀਜ਼ ਤੋਂ ਵਾਂਝਾ ਨਾ ਰਹਿਣ।
ਆਛਾ-ਬਿਲਕੁਲ ਸਈ ਐ ਈ- ਬਿਲਕੁਲ ਸਈ, ਜੇੜਾ ਆਪਾਂ ਨੂੰ ਨਈ ਮਿਲਿਆ ਇਨਾਂ ਨੂੰ ਪੱਕਾ ਮਿਲਿਆ ਹੁਣ ਤਕ ਕੀ ਐ।
ਵੀ ਚਲ ਆਪਾਂ-ਚਲਾ-ਆਪਾਂ ਮਤਲਬ -ਚਲ ਆਪਾਂ ਨੂੰ ਤਾਂ ਨਈ ਮਿਲਿਆ ਆਪਾਂ ਬੱਚੇ ਦੀ ਖਵਾਹਿਸ਼ਾਂ ਪੂਰੀ ਕਰੀਏ।
ਹੁਣ ਨਾ ਤੁਸੀਂ ਮੰਨ ਕੇ ਚਲੋ ਜੇੜੀ ਫੈਮਿਲੀ ਐ ਕੋਈ ਵੀ ਐ ਘਰ ਪਰਿਵਾਰ ਐ ਨਾ- ਹਰ ਕੋਈ ਨਾ-ਕੋਈ ਨਾ ਕੋਈ-ਬਿਮਾਰ ਐ। ਕਿਸੇ ਨਾ ਕਿਸੇ ਦੀ ਦਵਾਈ ਚੱਲ ਰੀ ਏ ਮੈਡੀਕਲ ਦੀ। ਜੇੜੀ ਨੋਰਮਲ ਦਵਾ ਐ ਨਾ ਉਨਾਂ 'ਚ ਮਤਲਬ ਇਹ- ਪੈਲਾਂ ਤਾਂ ਬੀ ਪ੍ਰਸੈਂਟ ਸੀਗੇ ਹੁਣ ਦਸ ਪ੍ਰਸੈਂਟ ਛੁੱਟ ਕੇ ਰੱਖੀ ਇਨਾਂ ਨੇ ਏਨੀ ਮੈਂਗੀ ਦਵਾਈਆਂ ਕਰ ਕੀ ਐ ਬੰਦਾ ਕਰੇ ਤੇ ਕਰੇ ਕੀ?
ਜੀ ਦਵਾਈ ਤਾਂ ਪਿੱਛੋਂ ਸਸਤੀ ਆਂਦੀ ਜੇ ਆ ਮੈਡੀਕਲ ਤੇ ਆ ਕੇ
ਹੁਣ ਤੁਸੀਂ ਮੰਨਕੇ ਚੱਲੋ, ਕਿ ਹੁਣ ਸਰਕਾਰਾਂ ਨੇ ਪੈਸੇ ਕਮਾਣ ਵਾਸਤੇ ਨਾ ਜੇੜੀ ਦਵਾਈ ਲੋਕਲ ਮਿਲ ਗਏ ਨਾ ਗੌਰਮੈਂਟ ਚ ਓ ਗੌਰਮੈਂਟ ਵਿਚ ਬੰਦ ਕਰਤੀ ਓ ਕੇਂਦੇ ਕਿ ਬਾਰੋਂ ਪ੍ਰਾਈਵੇਟ ਮਿਲੂਗੀ।
ਹਾਂਜੀ -ਹਾਂਜੀ, ਸਈ ਗੱਲ ਐ ਜੀ।
ਓ ਬੰਦਾ ਕਰੇ ਤੇ ਕਰੇ ਕਿ ਮਤਲਬ ਐ ਜਾਣ ਵਾਸਤੇ ਤਾਂ ਜਾਣ ਬਚਾਣ ਵਾਸਤੇ ਤੇ ਦਵਾਈ ਲਊਗਾ ਬਾਰੋਂ।
ਤੇ ਹੋਰ, ਏਨੀ ਫੀਸਾਂ ਹੋ ਗਈਆਂ, ਜੇ ਡੋਕਟਰ ਦੀ ਤਾਂ। ਇੱਕ- ਇੱਕ, ਟੈਸਟ ਜੇ ਕਰਵਾਣਦੇ ਵੇ, ਸਿੰਪਲ ਟੈਸਟ ਕਰਵਾਣ ਜਾਵੇ ਤਾਂ ਵੀ, ਮਤਲਬ ਦਸ -ਦਸ ਹਜ਼ਾਰ, ਲੈਂਦੇ ਜੇ ਓ।
ਬਹੁ ਵੱਡੀ ਪੋਬਲਮ ਹੋ, ਪਈ ਹੈ। ਤੇਲ ਪੰਟਰੋਲ ਇਨਾਂ ਦੀ।
ਹਾਂ। ਔਦਾ ਤੇਲ, ਪੈਟਰੋਲ ਬੱਚਾ- ਆਏ ਤਾਂ ਫੇਰ ਹੈ, ਮੈਗਾਈ ਤਾਂ ਫੇਰ, ਵੱਧਣੀ ਐ ਜੀ। ਤੇਲ ਮੈਂਗਾ ਹੋ ਗਿਆ। ਡੀ- ਜਲ ਮੈਂਗਾ ਹੋ ਗਿਆ ਜੀ। ਆਈ ਤੇਲ ਆਪਾਂ, ਮਤਲਬ ਖੇਤਾਂ ਚ, ਯੂਜ ਕਰਦੇ ਆਂ। ਮਤਲਬ ਹੁਣ ਝੋਨਾ ਬੀਜਦੇ ਆ। ਤਾਂ ਤੇਲ ਦੀ ਯੂਜ ਹੁੰਦੇ ਜੇ। ਫੇਰ ਮਤਲਬ, ਮੈਗਾਈ ਤਾਂ ਹੋਣੀ। ਹੁਣ ਪਤਾ ਐ ਵੀ, ਸਾਰਿਆਂ ਨੂੰ ਲੋੜ ਹੈਗੀ ਐ। ਤੇਲ ਦੀ।
ਬਿਲਕੁਲ ਸਈ ਐ। ਤੁਸੀਂ ਹੁਣ ਮੰਨਕੇ ਚਲੋ, ਹੁਣ ਤੁਸੀਂ ਤੇਲ ਲੈ ਕੇ ਅਏ। ਇਕ ਸੋ, ਪੰਜ ਰੁਪਈਏ। ਸਵੇਰ ਤੁਸੀਂ ਉੱਠੋਗੇ ਨਾ। ਇੱਕ ਸੌ ਦਸ, ਰੁਪਏ ਕਰ ਦੇਣਗੇ ਓ।
ਹਾਂ। ਸਈ ਗੱਲ ਐ ਜੀ। ਤੁਆਡੀ।
ਸਰਕਾਰ ਇੰਨੀ ਤੇਜ਼ ਐ। ਕੀ ਹੁਣ ਕੀ ਕਰਨਗੀ, ਮਤਲਬ ਪੰਜ, ਛੇ ਰੁਪਏ ਵਧਾ ਕੇ- ਜਿਵੇਂ ਬਾਦ ਚ, ਸਰਕਾਰ ਅੰਦੋਲਨ ਕਰੂਗੀ, ਕਿਸਾਨ ਅੰਦੋਲਨ ਕਰੂਗੀ। ਜਿਵੇਂ ਕਓਗੀ ਮਹਿੰਗਾਈ ਕਿਉਂ, ਕਰ ਰਖੀ ਏਨੀ। ਐਵੇਂ- ਕਿਵੇਂ ਕੇ ਰੱਖੀਏ। ਤੋ ਓ ਕੀ ਕਰਨਗੇ, ਕਿ ਜਿਵੇਂ ਪੰਜ ਰੁਪਏ ਵਧਾ ਕੇ-
ਹਾਂਜੀ- ਹਾਂਜੀ ਸਈ ਗੱਲ ਐ ਜੀ। ਸਈ, ਸਈ ਗੱਲ ਐ ਜੀ।
ਓ ਐਵੇਂ ਚੱਲ ਰਿਆ ਜੀ। ਔਰ ਸਿਸਟਮ ਹੈ ਕੀ।
ਠੀਕ ਐ ਜੀ। ਠੀਕ ਐ ਜੀ। ਠੀਕ ਏ ਜੀ।